ਹੈਲੋ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਦੀਦੀ ਹੋਰ ਕਿਸ ਤਰਾਂ ਔਂਂ?
ਬਸ, ਮੈਂ ਵਧੀਆ ਐ, ਕੀ ਗੱਲ ਬੜਾ ਸੁਸਤ-ਸੁਸਤ ਬੋਲ ਰੇ ਓ।
ਹਾਂ, ਅੱਜ-ਕਲ ਸੇਤਾਂ ਈ ਔਹੋਂ ਜਿ ਚੱਲ ਰੀ ਐਂ। ਕਿ ਬਿਲਕੁਲ ਮਨ ਨੀਂ ਕਰਦਾ, ਐਨਾਂ ਕੰਮ ਕਰਨ ਦਾ। ਨਾ ਇਸ ਰ੍ਹਾਂ ਈ ਐਵੇਂ ਲੱਗਦਾ ਲੇਟੇ ਈ ਰੋ। ਕਿ ਖੁਰਾਕਾਂ ਵੀ ਉਹੋ, ਜਿ ਨੀਂ ਐ।
ਓ ਤੇ ਖ਼ੈਰ ਹੈ ਈ ਐ। ਬੋਡੀ ਨੂੰ ਜਿੱਦਾਂ ਦੀ ਹੈਬਿਟ ਪਾ ਲੋ। ਨਾਲੇ ਅੱਜ ਕਲੋ ਏਸੀ ਜਾਨ ਨੀ ਸ਼ਰੀਰਾਂ ਚ।
ਕੀ ਹੋਏਆ, ਕੀ ਹੋ ਰੇਆ?
ਬਸ ਇਸ ਰ੍ਹਾਂ ਈ ਸ਼ਰੀਰ ਦੁਖਦਾ ਹੈ ਐਵੇਂ ਲਗਦਾ ਲੇਟੇ ਈ ਰਏ ਥੋੜਾ ਜੇਆ ਕੰਮ ਕਰ ਲੇਆ ਤਾਂ ਹਾਥ ਪੈਰ ਦੁਖਦੇ ਨੇ।
ਅੱਛਾ ਤੇ ਕੋਈ ਸਪਲੀਮੈਂਟ ਵਗੈਰਾ ਨਈ ਲੈਂਦੇ ਓ?
ਨਈ ਹੱਲੇ ਤੇ ਕੋਈ ਸਪਲੀਮੈਂਟ ਨਈ ਲੈਂਦੇ ਪਏ ਨੇ।
ਦੇਖੋ ਹੁਣੇ ਏਜ਼ ਤੇ ਹੋ ਈ ਰਈ ਏ ਧੀਰੇ-ਧੀਰੇ ਤੇ ਸਪਲੀਮੈਂਟ ਲੈਣੇ ਚਾਈਦੇ ਨੇ, ਕਿਉਂਕਿ ਆਜ ਦੇ ਖਾਣੇ ਵਿੱ ਚੰਨਾ ਕੁੱਛ ਹੈ ਨੀ ਏ।
ਤਾਨੂੰ ਵੀ ਪਤਾ ਏ ਕਿੰਨੀ ਕਿ ਅਸੀਂ ਕਿੰਨਾ ਪ੍ਰੋਟੀਨ ਲੈਂਦੇ, ਕਿੰਨਾ ਅਸੀਂ ਉਹ ਸਾਰਾ ਕਾਰ ਬਿਕਾਰ ਖਾਈ ਦਾ ਏ। ਤਰੀਕੇ ਨਾਲ।
ਹਾਂਜੀ ਉਹ ਤੇ ਸਈ ਗੱਲ ਏ ਤੁਆਡੀ।
ਪ੍ਰੀ ਮੈਂ ਲੈ ਲੇਆ ਕਰੋ ਥੋੜੇ ਬੋਹਤ ਸਪਲੀਮੈਂਟ ਥੋੜੇ ਕਰੇਲੂ ਨੁਕਸੇ ਹੁੰਦੇ ਨੇ ਉਹ ਸਭ ਕਰੇਆ ਕਰੋ।
ਹਾਂਜੀ। ਤੁਸੀਂ ਨੂੰ ਅਗਰ ਕੁੱਛ ਪਤਾ ਹੋਏਗਾ ਤੇ ਮੈਨੂੰ ਦੱਸਿਓ, ਕਰੂਲ ਅ ਕਰੇਲੂ ਨੁਕਸੇ।
ਅਰੇ ਬੇ ਬੋਡੀ ਪੇਨ ਵਾਸਤੇ ਤਾਂ ਸਬ ਤੋਂ ਵਧੀਆ ਏ ਰਾਤੀ ਦੇਖੋ, ਮ ਦੇਖੋ ਹੁਣ ਜਨਾਨੀ ਵਾਲਾ ਸ਼ਰੀਰ ਐ ਤੇ ਸਾਨੂੰ ਕੈਲਸ਼ੀਅਮ ਦੀ ਨੀਡ ਤੇ ਹੁੰਦੀ-ਹੁੰਦੀ ਐ ਸਭ ਤੋਂ ਜਾਏਦਾ। ਔਰ ਅਸੀਂ ਅਵੋਇਡ ਵੀ ਬੋਹਤ ਕਰਦੇ ਆਂ, ਸਭ ਨੂੰ ਖਵਾਂਦੇ ਪਿਆਂਦੇ ਰੈਨੇ ਆਂ, ਸਾਡੇ ਵਰਗੇ ਕੁ ਨੀ ਖਾਂਦੇ ਤੇ ਰਾਤੀ ਦੁੱਧ ਪੀ ਲੇਆ ਕਰੋ ਉਹ ਜ਼ਰੂਰੀ ਏ। ਪੀਂਦੇ ਓ ਤੁਸੀਂ ਦੁੱਧ ਰਾਤ ਨੂੰ?
ਨਈ ਉਹ ਤੇ ਨਈ ਪੀਂਦੀ ਮੈਂ।
ਨਈ ਜ਼ ਐਹੀ ਤੇ ਅਸੀਂ ਗ਼ਲਤੀ ਕਰਦੇ ਆਂ, ਹਲਦੀ ਵਾਲਾ ਦੁੱਧ, ਹਲਦੀ ਪੇਨ ਕਿਲਰ ਦਾ ਕੰਮ ਕਰੇਗੀ। ਥੋੜੀ ਦੇਰ ਉ ਤੇ ਕਾਲੀ ਮਰਚਾਂ ਪਾਲ ਕੇ ਰੀਝਾ ਲੇਆ ਕਰੋ ਦੁੱਧ ਨੂੰ, ਭਾਵੇਂ ਇੱਕ ਕੱ ਪ ਈ ਲੋ ਲੇਕਿਨ ਲੇਆ ਕਰੋ, ਪਤਾ ਜ਼ਰੂਰੀ ਯੈ। ਓਹਦੇ ਨਾਲ ਕੀ ਏ, ਬੋਡੀ ਪੇਨ ਚ ਵੀ ਤਾਨੂੰ ਰਾਹਤ ਮਿਲੇਗੀ। ਤੇ ਜੇਹੜਾ ਹਲਦੀ ਐ ਤੁਆਡਾ ਉਸ ਤੋਂ ਬਾਅਦ ਕਾਲੀ ਮਿਰਚ ਐ। ਏਹ ਤੁਆਡੀ ਬੋਡੀ ਚੋਂ ਸਵੈਲਿੰਗ ਵੀ ਹਟਾਂਦੀਆਂ ਹਟਾਂਦੀ ਏ। ਤੇ ਦੁੱਧ ਤੇ ਹੈ ਈ ਏ ਚਲੋ ਕੈਲਸ਼ੀਅਮ ਦਾ ਕਾਮ ਕਰਦਾ ਤੇ ਨੀਂਦ ਵੀ ਅੱਛੀ ਆਏਗੀ ਥੋੜਾ ਬੋਡੀ ਪੇਨ ਨੂੰ ਰਾਹਤ ਮਿਲਦੀ ਐ। ਸੋਜਾਂ ਆਉਂਦੀਆਂ ਨੇ ਸਰੀਰਾਂ ਚ ਏਹ।
ਤੁਸੀਂ ਵੀ ਗਾਲ ਮੰਣਨਾਗੇ ਹੁਣ ਦੂ। ਦੇਖਾਂਗੇ ਓਹਨੂੰ ਕਰਕੇ ਕੀ ਐ ਕੀ ਨੀ, ਹੈ ਕਿ ਨਈ? ਫ਼ਾਏਦੇ ਉਸਦੇ। ਜਰੂਰੀ ਵੀ ਹੈ ਐਕਚੁਲੀ ਕੀ ਏ ਕਿ ਰੋਟੀ ਹੀ ਸਿਰਫ ਰੋਟੀ ਨਾਲ ਈ ਨਈ ਹੁਣ ਸਰਨਾ।
ਨਈ ਬਿਲ ਕੁਲ ਨੀ, ਖਾਂਦੇ ਕੀ ਅਸ ਅਸੀਂ ਅਗਰ ਕ ਕਾਉਂਟ ਕਰਨ ਬੈਠਾਂਗੇ ਨਾ ਕੈਲਰੀਜ਼ ਤੇ ਦੇਖਾਂਗੇ ਅ ਸਾਡਾ ਓਹਦੇ ਚ ਰੋਟੀ ਚ ਪ੍ਰੋਟੀਨ ਵੀ ਕਾਟ ਏ, ਕੈਲਸ਼ੀਅਮ ਵੀ ਕਾ ਟ ਹੈ ਮਤਲੱਬ ਜਿੰਨਾ ਡੇਲੀ ਦੀ ਨੀਡਸ ਏ ਉਹ ਵੀ ਅਸੀਂ ਨਈ ਖਾਂਦੇ ਹੈਗੇ ਆਂ ਦੇਖੇਆ ਜਾਏ ਤੇ।
ਹਾਂਜੀ ਉਹ ਤੇ ਹੈ ਈ, ਦੇਖੋ ਨਾਲੇ ਅਪਾਂ ਤੇ ਏਸ ਰ੍ਹਾਂ ਹੀ ਕਿ ਸਬਜ਼ੀ ਬਣਾ ਕੇ ਏਸ ਰ੍ਹਾਂ ਹੀ ਖਾ ਲੈਂਦੇ ਨੇ ਪੇਆਜ ਟਮਾਟਰ ਏਹ ਸਭ ਪਾ ਕੇ, ਆਲੂ ਪਾ ਕੇ ਏਥੇ ਤੁਸੀਂ ਮਨਡ ਹਾਂਜੀ ਤੇ ਤੁਸੀਂ ਮਰਟੇਆਂ ਨੂੰ ਦਿਖਾ, ਦੇਖੋਗੇ ਨਾ ਓਹਨਾਂ ਦੇ ਹਰ ਖਾਣੇ ਚ ਉਹ ਮੂਫਲੀ ਜ਼ਰੂਰ ਪਾਂਦੇ ਨੇ, ਮੂਫਲੀ ਤੇ ਨਾਰੀਅਲ।
'ਤੇ ਮੂੰਗਫਲੀ ਦੇਖੋ ਕੈਲਸ਼ੀਅਮ ਦਾ ਕੰਮ ਕਰ ਜਾਂਦੀ ਐ 'ਤੇ ਨਾਰੀਅਲ ਜੇ ਵੀ ਤੁਹਾਡਾ ਬ ਜਾਂਦੈ।
ਨਾਲੇ ਤਿਲ ਵੀ ਪਾਣ ਨੂੰ
ਓਡੀ ਵਾਸਤੇ
ਕੈਲਸ਼ੀਅਮ ਵਸੇ ਉਈ-ਉਈ ਤਿਲ 'ਤੇ ਬੋਤ ਵਧੀਆ ਐ। 'ਤੇ ਓ ਲੋਕ ਏ ਸਭ ਚੀਜ਼ਾਂ ਪਾਂਦੇ ਨੇ।
ਸਾਡਾ ਪੰਜਾਬੀਆਂ ਦਾ ਖਾਣਾ ਜਿਹੜਾ ਹੁੰਦਾ ਨਾ ਥੋੜਾ ਜਾ ਓਇਲੀ, ਮਸਾਲੇ ਵਾਲਾ ਬਣਦੈ। ਤੜਕੇ ਤੁੜਕੇ ਕੁ ਚੰਗੀ ਤਰਾਂ ਭੁੰਨ ਕੇ, ਲੇਕਿਨ ਅਸੀਂ ਕੱਚਾ ਖਾਂਨੇ ਈ ਨੀ ਐ।
ਨਈ ਇੱਥੇ 'ਤੇ ਏ ਲੋਕ ਕੀ ਕਰਦੇ ਦੋ-ਤਿੰਨ ਸਬਜ਼ੀਆਂ ਬਣਾ ਲੈਂਨੇ ਇੱਕ ਦਾਲ ਪ ਤਲੀ ਜੀ ਪਾਣੀ ਵਰਗੀ ਦਾਲ ਹੁੰਦੀ ਉਨੂੰ ਤੜਕਾ ਨੀ ਹੁੰਦਾ ਉਬਲੀ ਹੋਈ ਦਾਲ।
ਅੱਛਾ ਬੋਆਇਲੀ-ਬੋਆਇਲੀ ਜਿਵੇਂ ਕਰਕੇ।
ਲੇਕਿਨ ਜਿਹੜੀ ਸਬਜ਼ੀਆਂ ਹੈ ਨਾ ਓ ਇਸ ਤਰਾਂ ਦੀ ਹਰੀ ਸਬਜ਼ੀਆ ਦੋ-ਤਿੰਨ ਡੇਲੀ ਉਨਾਂ ਨੇ ਹਰੀ ਸਬਜ਼ੀ ਨਾਲ
ਵਧੀਆ ਐ ਨਾ ਆਇਰਨ ਵਾਸਤੇ, ਆਇਰਨ ਦਾ ਸੋਰਸ ਹੈਗਾ।
ਨਾਲੇ ਇੱ ਕ ਚਮਚੇ ਤੇਲ ਵਿੱਚ ਨਾ ਪਿਆਜ, ਨਾ ਆਲੂ, ਨਾ ਟਮਾਟਰ ਸਿਰਫ਼ ਸਬਜ਼ੀ ਸਿਟਣੀ ਨਮਕ, ਮਸਾਲੇ ਪਾ ਦੇਣੇ ਮੂੰਗਫਲੀ ਹਾਂ। ਬਸ ਨਮਕ, ਮਸਾਲੇ ਪਾ ਦੀ 'ਤੇ ਸਬਜ਼ੀ
ਹਾਂ ਕੱਚਾਪਣ ਦੂਰ ਕਰਕੇ 'ਤੇ ਉਦਾਂ ਈ ਖਾਣੀ ਉਨਾਂ ਨੇ।
ਉਈ-ਉਈ ਉਹੀ ਇੰਨੀ ਵੱਡੀ-ਵੱਡੀ ਫੁਲ ਕੇ ਬਣਾਂਦੇ ਨੇ ਆਪਣੇ ਇੰਨੇ ਛੋਟੇ ਹੁੰਦੇ ਨੇ ਉਨਾਂ ਦੇ ਇੰਨੀ ਵੱਡੀ ਰੋਟੀ ਬਣਾਂਦੇ ਨੇ ਔਰ ਨਾਲੇ ਓ ਵੀ ਬਾਜਰਾ ਜਵਾਰੀ ਏ ਖਾਂਦੇ ਨੇ।
ਹਾਂ ਸਾਡੇ ਵਰਗੇ 'ਤੇ ਅ ਉਈ 'ਤੇ ਕੈ ਰੇਆ ਸਾਡੇ ਪੰਜਾਬੀਆਂ ਦਾ ਖਾਨਾ 'ਤੇ ਚੰਗਾ ਹੁੰਦਾ ਨੋ ਡਾਊਟ ਅ ਦੁੱਧ, ਘਿਓ ਸਭ ਵਧੀਆ ਰਹਿੰਦਾ ਐ। ਲੇਕਿਨ ਸ ਵੀ ਐ ਨਾ ਕਿ ਅਸੀਂ ਹਰ ਚੀਜ਼ 'ਤੇ ਸਵਾਦ ਸਾਨੂੰ ਚਾਈਦੈ।। 'ਤੇ ਇਸ ਕਰਕੇ ਸੁਆਦ ਵਿਚ ਚੱਕਰ 'ਚ ਕੀ ਹੁੰਨਾ ਨਿਊ ਟਰੇਸ਼ਨ ਸਾਰੇ ਉਦੇ ਖ਼ਤਮ ਹੋ ਜਾਂਦੇ ਨੇ, ਕਈ ਵਾਰੀ 'ਤੇ ਕਈ ਵਾਰ ਦੇਖੋ ਇੱਕ, ਅੱਧੇ ਦਿਨ 'ਤੇ ਥੋੜਾ ਸੈਲਿਡ ਹੋ ਗਿਆ ਜਾਂ ਏਦਾਂ ਹਰੀ ਸਬਜ਼ੀ ਪਾਲਕ ਈ ਓਨਲੀ ਜਿਵੇਂ ਐਤ ਕੱਚੀ ਜੀ ਭੁੰਨ ਕੇ ਓ ਸਭ ਓ ਸਾਡੇ ਗਲੇ ਤੋਂ ਨੀ ਉ ਤਰਦੀਆਂ ਪੰਗਾ 'ਤੇ ਸਾਰਾ ਐਈ ਐ। ਲੇਕਿਨ ਖਾਨੀ ਚਾਈਦੀ ਐ।
ਓ 'ਤੇ ਹੈ।
ਸਸਵੇਂ ਸੀਟ ਵਗੈਰਾ ਵੀ ਅੱਛਾ ਓਪਸ਼ਨ ਐ ਅਗਰ ਉਦਾਂ ਨੀ ਖਾਂਦੇ ਓ ਤਾਂ ਪਤਾ ਕੀ ਕਰਿਆ ਕਰੋ ਰਾ ਦਿੰਨੇ ਨਾ ਜਿਵੇਂ ਉਨੂੰ ਚਬਾ-ਚਬਾ ਕੇ ਥੋੜਾ-ਥੋੜਾ-ਥੋੜਾ-ਥੋੜਾ ਦਿਨ 'ਚ ਕਿਸੇ ਵੀ ਟਾਈਮ 'ਚ ਇੱਕ ਚਮਚ ਐਸੇ ਮੇਂ ਸੀਡ ਲੈ ਲੈਂ 'ਤੇ ਉਨੂੰ ਤੀਰੇ-ਤੀਰੇ ਚਬਾ-ਚਬਾ ਕੇ ਚਬਾ ਜਿੰਨਾ ਉਨੂੰ ਮਤਲਬ ਚਬਾ ਕੇ ਖਾਓਗੇ ਉਨਾਂ ਸਕੋ ਅੱਛਾ ਐ।
ਓ 'ਤੇ ਹੈ ਈ ਹੈ।
ਵਧੀਆ ਓ ਵੀ ਅੱਛਾ ਸੋਰਸ ਐ ਕੈਲਸ਼ੀਅਮ ਦਾ।
ਹੂੰ ਨਾਲੇ ਨਾਰੀਅਲ, ਕੜੀ ਪੱਤਾ ਏ ਸਭ ਵੀ ਖਾਣਾ ਬੋਤ ਅ ਛਾ ਏ ਕਿਉਂਕਿ ਏ ਸਭ ਨਾ ਬਾਲਾਂ ਨੂੰ ਸ ਕਿੰਨ ਨੂੰ, ਹੈਲਥ ਇਸ਼ੂਜ਼ ਨੂੰ ਠੀਕ ਰੱਖਦਾ ਐ।
ਹਾਂ 'ਤੇ ਕੜੀ ਪੱਤਾ 'ਤੇ ਵੈਸੇ ਈ ਸ਼ੂਗਰ ਵਾਸਤੇ ਵੀ ਅੱਛਾ ਐ। ਤੁਹਾਨੂੰ ਐਟਨੇ ਵਗੈਰਾ ਤੋਂ ਵੀ ਅੱਛਾ ਕਰਦਾ ਐ, ਤੁਹਾਡੇ ਵਾਲ ਵਾਸਤੇ ਅੱਛਾ ਰਹਿੰਦਾ ਐ। ਕੜੀ ਪੱਤਾ 'ਤੇ ਵੈਸੇ ਈ ਐਨਾ ਬੈਨੀਫਿਟ, ਬੈਨੀਫਿਸ਼ੀਅਲ ਹੈਗਾ।
ਹਾਂਜੀ ਉਹ ਤੇ ਹੈ ਹੀ ਹੈ।
ਖਾਣਾ ਚਾਹੀਦਾ। ਏਦਾਂ ਵੀ ਤੁਸੀਂ ਚਬਾ ਸਕਦੇ ਓ ਦਸ ਪੱਤੇ ਲੈ ਲੋ ਡੇਲੀ ਦੇ ਚਬਾ-ਚਬਾ ਕੇ ਖਾ ਲੋ। ਉਹ ਤੋ ਬਹੁਤ ਵਧੀਆ।
ਉਹ ਤੇ ਹੈ ਹੀ ਹੈ ਨਾਲੇ ਮੈਂ ਹੁਣ ਇੱਕ ਪਿੱਛੇ ਵੀਡੀਓ ਵੀ ਦੇਖੀ ਸੀ ਉੱਥੇ ਨਾ ਉਹ ਗਏ ਸੀ ਜਿਨਾਂ ਨੂੰ ਸ਼ੂਗਰ ਹੈ ਅ ਨੀ ਜਿਨਾਂ ਨੂੰ ਬੀ ਪੀ ਹੈ ਨਾ ਉਹ ਸਿਰਫ ਕੱਚਾ ਲਸਣ ਚਬਾਓ ਸਵੇਰੇ ਉੱਠ ਕੇ ਨਿਰਨੇ ਕਾਲਜੇ। ਤੇ ਬੀ ਪੀ ਦੀ ਪ੍ਰੋਬਲਮ ਹੀ ਖਤਮ ਹੋ ਜਾਂਦੀ ਏ। ਲੇਕਿਨ ਸਵੇਰੇ ਉੱਠ ਕੇ ਨਿਰਨੈ ਕਾਲਜੇ, ਚਬਾਏ ਕੌਣ, ਲਸਨ।
ਨਹੀਂ ਇੰਨਾ ਕੌੜਾ ਨੀ ਲੱਗਦਾ ਉੱਤੇ ਨਾ ਕੋਸਾ ਪਾਣੀ ਪੀ ਲੋ।
ਅੱਛਾ।
ਤੇ ਉਹ ਵੀ ਠੀਕ ਰਹਿੰਦਾ ਲੇਕਿਨ ਥੋੜਾ ਜਿਹਾ ਗਰਮ ਕਰਦਾ ਏ ਨਾ ਤੇ ਜ ਤੇ ਜਿਹਦੀ ਬੋਡੀ 'ਚ ਹੀਟ ਜਿਆਦਾ ਏ ਮੈਨੂੰ ਲੱਗਦਾ ਉਹਨੂੰ ਦਿ ਦਿੱਕਤ ਨਾ ਕਰੇ ਇਸ ਕਰਕੇ ਥੋੜ੍ਹਾ ਮੈਂ ਅਵੋਇਡ ਕਰ ਦਿੰਨੀ ਆ।
ਇੱਥੇ ਤੇ ਮਹਾਰਾਸ਼ਟਰ ਵੀ ਸਸ ਵੀ ਲਸਨ ਬਹੁਤ ਜ਼ਿਆਦਾ ਖਾਂਦੇ ਨੇ। ਹਰ ਸਬਜ਼ੀ 'ਚ ਲਸਨ ਪੈਂਦਾ ਹੈ ਦਾਲ ਨੂੰ ਵੀ ਸਿਰਫ ਲਸਨ ਦਾ ਹੀ ਤੜਕਾ ਲੱਗਦਾ।
ਮੈਂ ਵੀ ਵੈਸ ਸੇ ਬੜਾ ਲਸਨ, ਅਦਰਕ ਤੇ ਅੱਸੀ ਵੀ ਖੁੱਲਾ ਪਾਈਦਾ ਲੇਕਿਨ ਹਜੇ ਜਿਵੇਂ ਗਰਮੀ ਹੋ ਰਹੀ ਏ ਤੇ ਲਸਨ ਗਰਮ ਹੋਣ ਕਰਕੇ ਥੋੜ੍ਹਾ ਅਵੋਇਡ ਕਰੀਦਾ ਲੇਕਿਨ ਪੈਂਦਾ ਫਿਰ ਵੀ ਹੈ ਭਾਵੇਂ ਥੋੜਾ ਪਾਈਏ ਬਿਨਾ ਅਦਰਕ ਲਸਨ ਤੋਂ ਤੇ ਸਬਜ਼ੀ ਹੀ ਨੀ ਬਨਦੀ। ਲੇਕਿਨ ਉਹੀ ਹੈ ਕਿ ਅ ਅੱਛਾ ਹੈ ਮਤਲਬ ਐ ਨੀ ਹੈ ਕਿ ਪੰਜ ਪੰਜਾਬੀ ਹੈ ਸਾਡਿਆਂ ਚ ਕੀ ਹੈ ਸਾਡੇ ਚ ਜਦ ਤੱਕ ਰੜਿਆ ਨਾ ਹੋਏ ਮਸਾਲਾ ਗਾੜਾ-ਗਾੜਾ ਖੂਬ ਹੋਵੇ ਸਬਜ਼ੀ ਤਾਂ ਸਾਨੂੰ ਸਵਾਦ ਆਂਦੀ ਐ। ਹਾਂ ਤੇ, ਬਾਕੀ ਚੇ ਕੀ ਹੈ ਕਾਸਟ ਚ ਹੂੰ ਜਿਹੜੇ ਹੁੰਦੇ ਨੇ ਹਿੰਦੂ ਵਗੈਰਾ ਯਾ ਅਦਰ ਕਾਸਟ ਚੁੰਦੀ ਉਹਨੂੰ, ਨਾ ਜਿਆਦਾ ਉਹ ਨੀ ਕਰਦੇ, ਉਹਨਾ ਨੂੰ ਮਤਲਬ ਸਿੰਪਲ ਇੱਕ ਵੇ 'ਚ ਬਣਾਂਦੇ ਏ। ਕੁਝ ਜਿਆਦਾ ਮਿਰਚ ਮਸਾਲੇ ਨੀ ਹੁੰਦੇ ਜਿਆਦਾ ਓਇਲ ਨੀ ਹੁੰਦਾ ਉਹਨਾ ਦੀ ਸਬਜ਼ੀ 'ਚ ਮੈਂ ਦੇਖਿਆ। ਨਹੀ ਤੇ ਉਹ ਵੀ ਅੱਛਾ ਹੈ ਹੈਲਥ ਵਾਸਤੇ ਬੈਨੀਫਿਸ਼ੀਅਲ ਹੈ ਯਾਰ ਅੱਜਕੱਲ੍ਹ ਵੈਸੇ ਨਹੀਂ ਪਸੰਦ ਕਰਦੇ ਜ਼ਿਆਦਾ ਓਇਲੀ ਚੀਜ਼ਾਂ।
ਹਾਂ
ਲੇਕਿਨ ਸਾਡੀ ਕੀ ਆਦਤਾਂ ਪਈਆਂ ਉਹਨੇ ਸ਼ੁਰੂ
ਉਹ ਤੇ ਹੈ ਹੀ ਪਹਿਲੇ ਤੋਂ ਹੀ ਅਸੀਂ ਉਹੀ ਖਾਧਾ ਈ ਉਹੀ ਹੈ ਤੇ ਫਿਰ
ਜਦੋਂ ਸਾਡਾ ਨਸ਼ਤਾ
ਤੇ ਫਿਰ ਸਾਨੂੰ ਓਹੀ ਸਵਾਦ ਪਤਾ
ਓਹੀ-ਓਹੀ ਮੈਂ ਤੇ ਆਪ ਜਾਂਦੀ ਹਾਂ ਜੇ ਹਲਕਾ-ਫੁਲਕਾ ਕਹਿ ਲੋੋ ਪੋ ਪੋਹਾ ਹੋਹਾ ਬਨਾ ਲੋ, ਯਾ ਕੁਛ ਹੋਰ ਬਣਾਲੋ ਤੇ ਸਾਡੇ ਘਰ ਵਾਲਿਆਂ ਨੂੰ ਤੇ ਬਈ ਖਾ ਕੇ ਫਿਰ ਕਹਿਣਗੇ ਰੋਟੀ ਬਣਾ ਦੋ, ਨਾਸ਼ਤਾ ਬਣਾ ਦੋ। ਸੋ, ਫਿਰ ਕੀ ਫਾਇਦਾ ਇਸੇ ਕਰਕੇ ਅਸੀ ਸੋਚਦੇ ਚਲੋ ਜੀ ਪਰੌਠੇ ਹੀ ਖਾਲੋ ਜਦ ਆਦਤ ਹੀ ਪਈ ਪਰੌਠਿਆਂ ਦੀ
ਚਾਹ ਵੀ ਚਾਹੀਦੀ ਹੈ ਸਭ ਨੂੰ ਉਹਦੇ ਨਾਲ ਚਾਹ ਵੀ ਬੜੀ ਗੰਦੀ ਹੈਬਿਟ ਹੈਗੀ ਐ ਜ਼ਾਦਾ ਨੀ ਪੀਨੀ ਚਾਈਦੀ ਐ।
ਓ ਐਕਚੁਲੀ ਐਸਿਡ ਕਰਦੀ ਐ ਔਰ ਜਿੱਦਾਂ ਚਾਅ ਨੂੰ ਕੋਈ-ਕੋਈ ਹੁੰਦੇ ਨਾ ਕਾੜਦੀ ਬਥੇਰਾ ਐ। ਕਾੜਨ ਨਾਲ ਵੀ ਉਸਦੇ ਨਾਲ ਔਰ ਐਸਿਡ ਬਨ ਜਾਂਦਾ ਐ ਚਾਹ ਦੇ ਵਿੱਚ ਏ ਪ੍ਰੋਬਲਮ ਹੁੰਦੀ ਐ। ਨਾਲੇ ਇੰਨੀ ਚਾਹ ਵੀ ਪੀਨਾ ਨਾ ਬੋਤ ਪ੍ਰੋਬਲਮ ਕਰ
ਦੇਖੋ ਜਾਦਾ ਕੋਈ ਵੀ ਚੀਜ਼ ਤੁਆਨੂੰ ਖ਼ਰਾਬ ਈ ਕਰੇਗੀ ਬੋਡੀ ਚ ਐਕਸਸ ਕਿਸੀ ਵੀ ਚੀਜ਼ ਦਾ ਖ਼ਰਾਬ ਐ।
ਹਾਂਜੀ
ਤੇ ਨਈ ਹੋਨਾ ਚਈਦਾ। ਲੇਕਿਨ ਦੇਖੋ ਹੈਲਥ ਨੂੰ ਦੇਖਦੇ ਹੋਏ ਇੱਕ ਲੇਡੀਜ਼ ਨੂੰ ਬੋਤ ਜ਼ਰੂਰਤ ਐ ਜੈਂਟਸ ਤੋਂ ਵੀ ਜਾਦਾ ਜ਼ਰੂਰਤ ਐ ਮੈਨੂੰ ਐਸਾ ਲੱਗਦਾ ਜਨਾਨੀਆਂ ਨੂੰ ਕੈਲਸ਼ੀਅਮ, ਆਇਰਨ
ਹੁਨ ਮੈਂ ਏਥੇ ਮਰਾਠਿਆਂ ਨੂੰ ਦੇਖਦੀ ਆਂ ਮਹਾਰਾਸ਼ਟਰਾ ਵਿੱਚ ਤੇ ਏ ਕਾਫੀ ਸਟਰ੍ਰੋਂਗ ਹੁੰਦੇ ਨੇ ਕਿਓਂਕਿ ਓਨਾਂ ਦਾ ਕੈਨਾ ਐ ਕੀ ਅਹ ਜਿੱਦਾਂ ਕੇ ਨਾ ਹੁਨ ਚਾਲੀ ਤੋਂ ਬਾਦ ਦੀ ਉਮਰ ਹੋਈ ਨਾ, ਉਸ ਤੋਂ ਬਾਦ ਈ ਤੁਸੀਂ ਤਿਲ ਦਾ ਤੇਲ ਲਗਾਓ। ਘੁਟਨੇਆ ਤੇ ਰਾਤ ਨੂੰ ਸੋਨ ਦੇ ਟਾਈਮ ਤੇ ਨਾ ਸਿਰਫ ਇਸ ਤਰਾਂ ਈ ਤਿਲ ਦਾ ਤੇਲ ਇਸ ਤਰਾਂ ਈ ਤੋ ਉਤੇ ਲਗਾ ਦੋ ਆਪਨੇ ਆਪ ਈ ਓ ਖਿੱਚ ਲਏਗਾ ਬੋਡੀ ਚ। ਤੇ ਓ ਤਿਲ ਦੇ ਤੇਲ ਨਾਲ ਕੀ ਹੁੰਦਾ ਕੈਲਸ਼ੀਅਮ ਜੇੜਾ ਘੁਟਨਿਆਂ ਦੀ ਅੱਜ-ਕਲ ਪ੍ਰੌਬ ਲਮ ਆਂਦੀ ਐ ਨਾ, ਬ੍ਰੀਚਿੰਗ ਪਾਵਰ ਓਨੀ ਖਤਮ ਹੁੰਦੀ ਐ। ਓ ਉਸ ਤਰਾਂ ਦੀ ਈ ਰੈਂਦੀ ਐ, ਹਾਂ ਓਈ ਹੋਈ ਲੇਕਿਨ ਓ ਚਾਲੀ ਸਾਲ ਦੀ ਉਮਰ ਤੋਂ ਸ਼ੁਰੂ ਕਰੋਗੇ ਤੇ ਸੱਠ ਸਾਲ ਦੇ ਵਿਚ ਤੁਆਨੂੰ ਉਸਦੀ ਪ੍ਰੋਬਲਮ ਨਈ ਹੁੰਦੀ ਐ। ਨਈਂ ਤੇ ਉਸਦੀ ਕਈਆਂ ਨੂੰ ਪ੍ਰੋਬਲਮ ਹੁੰਦੀ ਏ ਤੇ ਬੋਤ ਦਿੱਕਤ ਆਂਦੀ ਐ ਲੋਕ
ਦੇਖੋ ਦਵਾਈਆਂ ਜਾਦਾ ਨਈਂ ਖਾ ਸਕਦੇ ਨਾ ਹਰ ਵੇਲੇ। ਪੇਨ ਕਿਲਰ ਖਾਨੀ ਵੀ ਸਈ ਨਈਂ ਐ।
ਕਰਾਨੇ ਕੋਈ ਸੌਖੇ ਨੀ ਐ ਵੈਸੇ
ਤਾਂਈ ਇਸ-ਇਸ ਤੋਂ ਵਦੀਆ ਐ ਕੇ ਆਪਨੇ ਸਰੀਰ ਦਾ ਧਿਆਨ ਰੱਖ ਲਏ ਬੰਦਾ। ਥੋੜੇ ਘਰੇਲੂ ਨੁਕਸੇ ਥੋੜਾ ਡਾਇਟ ਵਗੈਰਾ ਚ ਧਿਆਨ ਦਵੇ। ਏਦਾਂ ਦੀ ਜੇੜੀ ਬੈਨੀਫਿਸ਼ਲ ਚੀਜ਼ਾਂ ਹੁੰਦੀਆਂ ਨੇ ਮੈਡੀਕੇਟ ਓ ਖਾਂਦਾ ਰਵੇ ਤੇ ਸਈ ਰੈਂਦੈ, ਹਰ ਟਾਈਮ ਦਵਾਈ ਖਾਨੀ ਵੀ ਬੋਤ ਅੱਛੀ ਚੀਜ਼ ਨਈਂ ਐ, ਖਾਇਆ ਕਰੋ ਤੁਸੀਂ ਵੀ ਆਪਨਾ ਜੇੜਾ ਐ ਨਾ ਡਾਇਟ ਦਾ ਧਿਆਨ ਰੱਖਿਆ ਕਰੋ, ਥੋੜਾ ਦੁੱਧ ਵਗੈਰਾ ਹੋ ਗੇਆ। ਥੋੜੀ ਗ੍ਰੀਨ ਵੈਜੀਟੇਬਲ ਹੋ ਗਈ ਸਲਾਦ ਹੋ ਗੇਆ।
ਹਾਂਜੀ ਏਵੀਂ ਠੀਕ ਐ ਨਾ।
ਓਈ ਐ, ਚਲੋ ਚੰਗਾ ਏ ਧਿਆਨ ਰੱਖੋ ਫੇਰ ਆਪਨਾ।
ਹਾਂਜੀ।
ਹਾਂਜੀ-ਹਾਂਜੀ ਚਲੋ ਜੀ ਓਕੇ ਹਾਂਜੀ, ਬਿਲਕੁਲ-ਬਿਲ ਕੁਲ ਸਸ ਰੀ ਕਾਲ।
ਹਾਂਜੀ।